ਹੋ
ਹਾਂਜੀ ਭਾਜੀ ਸਤਿ ਸ੍ਰੀ ਕਾਲ ਜੀ।
ਸਤਿ ਸ਼੍ਰੀ ਕਾਲ ਜੀ ਹੋਰ ਸੁਣਾਓ ਕੀ ਕਰ ਰਹੇ ਓ?
ਬਸ ਬੈਠੇ ਸੀ ਵੇਲੇ। ਹੋਰ ਤੁਸੀਂ ਸੁਣਾਓ ਘਰ ਪਰਿਵਾਰ ਸਭ ਵਧੀਆ?
ਸਾਡੇ ਘਰ ਸਭ ਪਰਿਵਾਰ ਵਧੀਆ।
ਹਾਂਜੀ ਸਭ ਵਧੀਆ। ਹੋਰ ਦੱਸੋ ਅੱਜ ਕੱਲ ਸੋਸ਼ਲ ਮੀਡੀਆ ਵਗੈਰਾ ਚਲਾ ਰਹੇ ਓ ਤੁਸੀਂ?
ਬ ਸੋਸ਼ਲ ਮੀਡੀਆ ਵਾਰੇ, ਗੱਲ ਪੁੱਛਣੀ ਸੀ ਤਾਡੇ ਕੋਲੋਂ। ਬਈ ਯ ਨੂੰ ਇਹ ਬਈ ਇਹਦਾ ਕੀ ਕੀ ਫਾਇਦੇ ਨੇ, ਤੇ ਕੀ ਕੀ ਨੁਕਸਾਨ ਨੇ, ਤੁਸੀਂ ਦੱਸ ਸਕਦੇ ਓ? ਇਹਦੇ ਬਾਰੇ ਕੁਛ।
ਹਾਂ-ਹਾਂ, ਬਿਲਕੁਲ ਜੀ। ਜਿਵੇਂ ਦੇਖ ਸਕਦੇ ਓ ਸੋਸ਼ਲ ਮੀਡੀਆ ਦੇ ਫੈਦੇ ਵੀ ਬੜੇ ਨੇ, ਨੁਕਸਾਨ ਵੀ ਬੜੇ ਨੇ, ਫੈਦੇ ਐ ਨੇ ਕੀ ਤੁਸੀਂ, ਘਰ ਬੈਠ ਕੇ ਅਗਰ ਵਰਕ ਫਰੋਮ ਹੋਮ ਕਰਨਾ ਅੱਜ-ਕੱਲ੍ਹ, ਅਰਨਿੰਗ ਸਕਿੱਲਸ ਲੋਕਾਂ ਵਿੱਚ ਬਹੁਤ ਆ ਗਈ ਏ। ਬੰਦੇ ਓਨਲਾਈਨ ਹੀ ਬਿਜਨਸ ਕਰਕੇ ਆਪਣੀ, ਅਰਨਿੰਗ ਕਰ ਸਕਦੇ ਨੇ, ਅੱਜ-ਕੱਲ
ਹੂੰ, ਹੂੰ
ਤੇ ਨੁਕਸਾਨ ਵੀ ਨੇ, ਕਿਉਂਕਿ ਅੱਜ-ਕੱਲ੍ਹ ਦੇ ਬੱਚੇ, ਬੱਚੇ ਅੱਜ- ਕੱਲ੍ਹ ਦੇਖ ਲਓ ਕਿੰਨਾ ਫੋਨ ਚਲਾਂਦੇ ਨੇ ਸਵੇਰੇ ਸਵੇਰੇ ਉੱਠਦੇ ਨੇ, ਤੇ ਉੱਠਦੇ ਵੀ ਵੈਸੇ ਗਿਆਰਾਂ ਬਾਰਾਂ ਵਜੇ ਨੇ, ਉੱਠ ਕੇ ਪੈਲੇ, ਇੱਕ ਦੋ ਘੰਟੇ ਫੋਨ ਚਲਾਣਾ ਉਹਨਾਂ ਨੇ, ਉਸ ਤੋਂ ਬਾਅਦ ਜਾ ਕੇ ਬਰੱਸ਼ ਵਗੈਰਾ ਨਾਹਨਾ- ਧੋਣਾ, ਫੇਰ ਉਸ ਤੋਂ ਬਾਅਦ ਦੁਬਾਰਾ ਫੋਨ ਤੇ ਲੱਗ ਜਾਣਾ।
ਗੱਲ ਏ ਫ਼ਾਇਦੇ ਤਾਂ ਬੜੇ ਹੈਗੇ ਨੇ, ਨੁਕਸਾਨ ਵੀ ਬੜੇ ਹੈਗੇ ਨੇ, ਜਿਵੇਂ ਅੱਜ-ਕੱਲ੍ਹ ਦੇ ਮਾ-ਪਿਓ ਹੋ ਗਏ ਜਿਨਾ ਦੇ ਬੱਚੇ ਛੇ-ਛੇ ਮਿੰਹਨੇ ਦੇ ਹੁੰਦੇ ਨੇ। ਹਨ ਅੱਗੇ ਉਹ ਰੋ ਰਹੇ ਹੁੰਦੇ ਨੇ, ਓਨੂੰ ਅੱਗੇ ਫੋਨ ਕਰ ਦਿੰਦੇ ਨੇ। ਫੇਰ ਉਹ ਕਹਿੰ ਉਹ ਚੁੱਪ ਹੋ ਜਾਂਦੇ ਨੇ, ਚੁੱਪ ਤਾਂ ਹੋ ਜਾਂਦੇ ਨੇ, ਪਰ ਓਨਾ ਦੀ ਅੱਖਾਂ ਤੇ, ਇੰਨਾ ਇਫੈਕਟ ਪੈਂਦਾ ਵੀ, ਉਹਨਾ ਨੂੰ ਚਸ਼ਮਾ ਲਗ ਜਾਂਦੈ ਫੇਰ ਉਹ ਕਹਿੰਦੇ ਨੇ ਬ ਏਨੀ ਛੋਟੀ ਉਮਰੀ ਚਸ਼ਮਾ ਲੱਗ ਗਿਆ। ਅਸੀਂ ਤੈਨੂੰ ਫੋਨ ਦਿੰਦੇ ਵੀ ਨੀ, ਆ ਏ ਓਏ ਆਪਣੀ ਗ਼ਲਤੀ ਨੀ ਕੱਢਦੇ, ਉਹਦੀ ਗਲਤੀ ਕੱਢਦੇ ਨੇ। ਪਤਾ ਨੀ ਕੀ ਏ।
ਹਾਂਜੀ ਇਹ ਵੀ ਗੱਲ ਏ ਪਰ, ਤੁਸੀਂ ਦੇਖ ਸਕਦੇ ਓ ਅੱਜ-ਕੱਲ੍ਹ ਦੇ ਜਿਹੜੇ ਛੇ-ਸੱਤ ਸਾਲਾਂ ਦੇ ਬੱਚੇ ਨੇ, ਉਹ ਬਿਨਾਂ ਫ਼ੋਨ ਦੇਖੇ ਰੋਟੀ ਨੀਂ ਖਾ ਸਕਦੇ। ਓਨੂੰ ਮਤਲਬ, ਰੋਟੀ ਅੱਗੇ ਆਏਗੀ ਨਾ ਉਹ ਕੈਨਗੇ ਕੀ, ਯੂਟਿਊਬ ਤੇ ਸਾਨੂੰ ਕੋਈ ਕਡ ਕਾਰਟੂਨ ਲਗਾ ਦੋ ਜਾ, ਕੋਈ ਕਾਰਟੂਨ ਲਾਦੋ, ਸ਼ੋਸ਼ਲ ਮੀਡੀਆ ਅੱਜ-ਕਲ, ਇਨਾਂ ਧ ਗਿਆ, ਬੰਦਾ ਫੋਨ ਨੀਚੇ ਜਿਆਦਾ ਵੜਿਆ ਰਹਿੰਦੈ। ਜਿਨਾਂ ਕਰਕੇ ਅੱਖਾਂ ਖ਼ਰਾਬ ਹੁੰਦੀ ਹੈ ਪਰ, ਏਈਓ ਗੱਲ ਹੈ ਨਾ, ਜਿਹੜੇ ਵੱਡੇ ਹੈਗੇ ਨੇ ਉੱਨੀ, ਵੀਹ ਸਾਲਾਂ ਦੇ, ਬਾ ਸਾਲਾਂ ਦੇ, ਜਿਨੈ ਦਿਮਾਗ ਹੈਗਾ, ਆਪਨੀ ਸਕਿੱਲ ਹੈਗੀ, ਉਹ ਅਰਨਿੰਗ ਬਹੁਤ ਵਧੀਆ ਕਰ ਸਕਦੇ ਨੇ।
ਹਾਂਜੀ, ਜੀਮੈਂ ਟ੍ਰੇਡਿੰਗ ਹੋ ਗੀ, ਯੂਟਿਊਬ ਤੇ ਬਲੋਗਸ ਪਾ ਕੇ, ਸ਼ੋਰਟਸ ਪਾ ਕੇ ਅਪਨੀ ਅਰਨਿੰਗ ਕਰ ਰਹੇ ਨੇ
ਹਾਂ ਸਹੀ ਗੱਲ ਐ, ਕੋਈ ਵਲੋਗ ਪਾ ਰਿਹਾ, ਕੋਈ ਆਪਨੀ ਰੈਸੇਪੀ ਬਨਾ ਕੇ ਪਾ ਰਿਹਾ ਅਗਰ ਕੋਈ ਵਧੀਆ ਟੀਚਰ ਏ ਉਹ ਟੀਚਿੰਗ ਕਰਕੇ ਆਪਣਾ ਵਧੀਆ, ਮਤਲਬ ਕਮਾ ਪਾ ਰਿਆ ਯੂਟਿਊਬ ਤੋਂ। ਬਸ ਅਪਨੀ ਅਪਨੀ ਸਕਿੱਲ ਜਿਦੇ ਵਿੱਚ ਜੋ ਜੋ ਸਕਿੱਲ ਏ, ਉਹ ਵਿਖਾ ਕੇ ਕੇ, ਅਪਨੀ ਅਰਨਿੰਗ ਵਧੀਆ ਕਰ ਸਕਦਾ
ਜੀ ਹੁਣ ਜਿਵੇਂ ਤੁਸੀਂ ਅ ਲ ਲਓ, ਕੋਈ ਵੀ ਗ਼ਰੀਬ ਹੋਏ, ਉਹਦੇ ਕੋਲ ਫੋਨ ਤਾਂ ਹੋਏਗਾ ਈ ਹੋਏਗਾ ਉਹ ਜਿਵੇਂ ਪੜ੍ਹਨਾ ਚਾਹੁੰਦੈ, ਓਦੇ ਕੋਲ ਟਿਊਸ਼ਨ ਦੀ ਫੀਸ ਦੇ ਪੈਸੇ ਨਈੰ ਐਂ ਤੇ ਉਹ ਆਪਣਾ ਯੂਟਿਊਬ ਤੋਂ ਪੜ੍ਹ ਸਕਦੈ, ਚਾਹੇ ਉਹਨੂੰ ਜਿੰਨੀ ਮਰਜ਼ੀ ਵਾਰੀ ਅੱਗੇ ਕਰ ਲਏ, ਪਿੱਛੇ ਕਰ ਲਏ ਵੀਡੀਓ, ਜਿੰਨੀ ਮਰਜ਼ੀ ਉਹਦੀ ਸਮਝ ਲਿਓ ਉ ਓ ਫੈਦੈ ਬੜਾ ਹੈਗੈ, ਗਰੀਬ ਪਰਿਵਾਰ
ਹਾਂ, ਐ ਵੀ ਗੱਲ ਏ ਹੁਣ ਕਿਉਂਕਿ, ਦੇਖ ਸਕਦੇ ਹੋ ਜਿਵੇਂ ਲੋਕਡਾਊਨ ਚਲਿਆ ਸੀ ਤੇ ਸੋਸ਼ਲ ਮੀਡੀਆ ਇੰਨਾ ਵਧਣ ਕਾਰਨ ਹੀ, ਲੋਕੀ, ਬੱਚੇ ਓਨਲਾਈਨ ਪੜ ਸਕੇ ਨੇ। ਜਿਵੇਂ ਜੂਮ ਮੀਟਿੰਗ ਵਗੈਰਾ ਚੱਲ ਗੀ ਅਤੇ ਔਨਲਾਈਨ ਹੀ ਪੇਪਰ ਹੋਗੇ, ਬੱਚੇ ਪਾਸ ਹੋਗੇ। ਬਸ ਉਹੀਓ ਗੱਲ ਏ ਨਾ ਬੱਚਿਆਂ ਦਾ ਸਾਲ ਖ਼ਰਾਬ ਨਹੀਂ ਹੋਇਆ, ਦੋ ਸਾਲ ਕਰੋਨਾ ਰਿਹਾ ਤੇ ਬੱਚਿਆਂ ਦਾ ਫਾਇਦਾ ਵੀ ਰਿਹਾ। ਤੇ ਉਸ ਤੋਂ ਬਾਦ ਜ਼ਿਆਦਾਤਰ ਨਾ ਉਹ ਲੋਕਡਾਊਨ ਤੋਂ ਬਾਅਦ ਬੱਚੇ ਵੜ ਗਏ ਨੇ ਫੋਨ ਏਚ
ਹਾਂਜੀ- ਅੱਜ ਕੱਲ ਜਿਹੜੇ ਪਹਿਲੇ ਦੇ ਬੱਚੇ ਸੀ ਨਾ ਉਹ ਬੜੇ ਪੜਾਕੂ ਸੀ। ਉਸ ਤੋਂ ਬਾਦ ਜਿਹੜੇ ਲੋਕਡਾਊਨ ਤੋਂ ਬਾਅਦ ਹੈਗੇ ਨੇ ਉਹ ਫੋਨ ਚ ਇਨਾ ਵੜ ਗਏ ਨੇ ਪੜ੍ਹਾਈ ਦੀ ਤਰਫ ੳਨਾ ਧਿਆਨ ਹੀ ਨੀ ਜਾਂਦਾ ਹੁਨ
ਸਹੀ ਗੱਲ ਏ। ਅੱਜ ਕੱਲ੍ਹ ਤਾਂ ਪੇ ਟਿਊਸ਼ਨ ਨੀ ਜਾਂਦੇ ਤੇ ਪੇਪਰਾਂ ਤੋਂ ਇੱਕ ਰਾਤ ਪਹਿਲੇ ਹੀ ਯੂਟਿਊਬ ਤੋਂ ਪੜ੍ਹ ਕੇ ਸਮਝ-ਸਮੁਝ ਕੇ ਪੇਪਰ ਦੇ ਆਂਦੇ ਨੇ
ਪਾਸ ਹੋ ਜਾਂਦੇ ਨੇ ਅੱਜ-ਕੱਲ੍ਹ ਦੇ ਮਤਲਬ ਜਨਰੇਸ਼ਨ ਵਿੱਚ ਬਹੁਤ ਹੀ ਘੱਟ ਬੱਚੇ ਜ਼ਿਆਦਾ ਇਠ ਟੈਲੀਗੇਂਟ ਹੈਗੇ ਨੇ
ਹਾਂਜੀ ਹੁਣ ਤੁਸੀ ਜਿਵੇ ਲਾ ਲਓ ਮੈਨੂੰ ਸਭ ਤੋਂ ਗੰਦੀ ਚੀਜ਼ ਸੋਸ਼ਲ ਮੀਡੀਆ ਦੀ ਐ ਲੱਗਦੀ ੲ ਬਈ ਜਿਵੇ ਟਾਵਰ ਹੋਗੇ ਵੀ ਆਈ ਦੀ ਸਿੰਮ ਦਾ ਅਲੱਗ ਟਾਵਰ। ਏਰਟੈਲ ਦੇ ਸਿੰਮ ਦਾ ਅਲੱਗ ਟਾਵਰ। ਬੀ ਏਸ ਸਨਦ ਦੇ ਸਿੰਮ ਦਾ ਅਲਗ ਟਾਵਰ- ਉਹ ਟਾਵਰ ਲਾ-ਲਾ ਕੇ ਪਸ਼ੂ ਪਕਸ਼ੀ ਤਾਂ ਮਤਲਬ ਖਤਮ ਹੀ ਹੋ ਚੁੱਕੇ ਨੇ। ਨਸਲ ਲੈਣਾ ਐਨਾ ਦੀ ਖ਼ਤਮ ਹੀ ਹੋ ਗਈ ਏ
ਨਹੀ ਸੋਸ਼ਲ ਮੀਡੀਆ ਦਾ ਤਾਂ ਇਹ ਦਾ ਕੋਈ ਮਤਲਬ ਨਹੀਂ ਉਹਤਾ ਕੰਪ- ਨੀ ਵਾਲੇ ਆਪਣਾ ਨੈਟਵਰਕ ਵੰਡਦੇ ਨੇ ਨਾ। ਨੈਟਵਰਕ ਦੀ ਵਜ੍ਹਾ ਤੋਂ ਸ਼- ਸੋਸ਼ਲ ਮੀਡੀਆ ਲੋਕੀ ਯੂਜ ਕਰਦੇ ਨੇ ਅੱਜ-ਕੱਲ੍ਹ ਦੇਖ ਸਕਦੇ ਹੋ, ਸਵੇਰੇ ਜਿਵੇਂ ਲੋਕੀ ਉੱਠਦੇ ਸੀ ਪੰਜ ਵਜੇ, ਛੇ ਵਜੇ, ਸੈਰ ਤੇ ਜਾਣਾ ਅਖ਼ਬਾਰ ਪੜ੍ਹਨੀ ਅੱਜ-ਕੱਲ੍ਹ ਲੋਕੀ ਉੱਠਦੇ ਨੇ ਨੌ ਵਜੇ, ਦਸ ਵਜੇ, ਗਿਆਰਾਂ ਵਜੇ ਤੇ ਫੋਨ ਚਲਾਦੇ ਨੇ ਫੋਨ ਏ ਫੇਸਬੁੱਕ ਕਿੰਨੇ ਐਪ ਬਣ ਗਏੰ ਨੇ ਕਿੰਨੇ ਨਿਊਜ ਚੈਨਲ ਬਨ ਗਏ ਨੇ ਤੇ ਕਲਿੱਪ ਆੰਦੀਆਂ ਛੋਟੀ-ਛੋਟੀ ਕਲਿੱਪ ਆਣਗੀਆਂ ਨਿਊਜ ਦੀਆਂ ਜਿਦੇ ਘਰ ਚੋਰੀ ਹੋਈਏ ਯਾ ਕਿਸੇ ਦਾ ਵੀ ਜੋ ਵੀ ਨਿਊਜ਼ ਹੋਏਗੀ, ਸ਼ਹਿਰ ਦੀ ਆਲੇ-ਦੁਆਲੇ ਦੀ, ਓ ਸਾਰੀ ਮਤਲਬ ਕਿ ਪੂਰੀ ਡਿਟੇਲ ਚ ਦੱਸਦੇ ਨੇ ਪੂਰੀ ਵੀਡੀਓ ਬਣਦੀ ਏ ਬਸ ਉਹੀਓ ਗੱਲ ਏ ਨਾ ਅੱਜ-ਕੱਲ੍ਹ ਲੋਕੀ ਸਵੇਰੇ ਉੱਠ ਕੇ ਪੜ੍ਹਨਾ ਪਸੰਦ ਨਹੀਂ ਕਰਦੇ ਲੋਕੀ ਵੇਖ-ਵੇਖ ਕੇ ਚਲੋ ਕਹਿੰਦੇ ਨੇ ਕਿ ਚੱਲ ਫੇਸਬੁੱਕ ਤੇ ਆਂਦੀ ਏ ਚੱਲ ਉਇਓ ਦੇਖ ਲੈਂਣੇ ਆ-
ਹਾਂਜੀ ਨਹੀਂ ਪਰ ਤੁਸੀਂ ਕਹਿ ਰਹੇ ਹੋ ਨਾ ਬਈ ਇਹਦਾ ਕੋਈ ਰੋਲ ਨਹੀਂ ਆ ਸੋਸ਼ਲ ਮੀਡੀਆ ਨਾਲ ਜਿਹੜੇ ਟਾਵਰ ਹੈਗੇ ਨੇ ਰੋਲ ਹੈਗਾ ਦੱਸੋ ਕਿਉਂ ਕਿਉਂਕਿ ਅੱਜ ਫੋਨ ਨਾ ਹੁੰਦੇ ਆ ਟਾਵਰ ਥੋੜ੍ਹੇ ਨਾ ਲੱਗਦੇ ਇਹ ਟਾਵਰ ਕਿਹਦੇ ਵਾਸਤੇ ਲੱਗਦੇ ਇਹ ਦੱਸੋ ਮੈਨੂੰ ਫੋਨ ਹੈਗੇ ਨੇ ਨੈਟ ਯੂਜ ਹੋ ਰਿਹਾ ਤਾਂ ਹੀ ਤਾਂ ਟਾਵਰ ਲੱਗ ਰਹੇ ਨੇ ਤਾਂ ਹੀ ਤਾਂ ਪਸ਼ੂ ਪਕਸ਼ੀ ਖ਼ਤਮ ਹੋ ਰਹੇ ਨੇ ਇੱਧਰੋਂ ਕਿ ਤੁਸੀਂ ਖੁਦ ਵੇਖੋ ਬਈ ਕਿੰਨੇ ਪਹਿਲੇ ਤੁਸੀਂ ਕੋਈ ਚਿੜੀਆ ਵੇਖੀ ਹੋਏਗੀ ਅੱਜ-ਕੱਲ੍ਹ ਵੇਖਦੇ ਇੰਨੀ ਚਿੜੀਆਂ
ਉਹ ਤਾਂ ਗੱਲ ਏ ਹੁਣ ਤੁਸੀਂ ਦੇਖ ਸਕਦੇ ਹੋ, ਜਿਵੇਂ ਸੋਸ਼ਲ ਮੀਡੀਆ ਤੇ ਅੱਜ- ਕੱਲ ਕਿੰਨੇ ਹੀ ਲੋਕੀ ਬੈਨੀਫਿਟ ਹੋ ਰਿਹਾ ਹੈ ਲੋਕੀ ਸੋਸ਼ਲ ਮੀਡੀਆ ਤੇ ਕੋਈ ਵੀ ਮਤਲਬ ਪ੍ਰੋਡਕਟ ਪਾਦੇ ਨੇ ਆਪਣਾ ਬਿਜਨਸ ਚਾਲੂ ਕਰਦੇ ਨੇ ਆਪਣੀ ਪ੍ਰੋਡਕਟ ਐਡਵਰਟਾਈਜ਼ ਕਰਦੇ ਨੇ ਵਟਸਪ ਤੇ ਆਪਣਾ ਮਤਲਬ ਫੋਟੋ ਪਾ ਦਿੰਦੇ ਨੇ ਸਾਹਮਣੇ ਲੇ ਬੰਦਿਆਂ ਨੂੰ ਜਦੋਂ ਪਸੰਦ ਆਉਂਦੀ ਹੈ ਚੀਜ਼ ਤੇ ਔਨਲਾਈਨ ਔਡਰ ਵੀ ਕਰ ਸਕਦੇ ਨੇ ਤੇ ਜਿਹਦੇ ਬੰਦੇ ਨੇ ਪ੍ਰੋਡਕਟ ਪਾਇਆ ਉਹਦਾ ਘਰ ਬੈਠੀ ਬਿਜਨਸ ਵਧੀਆ ਚੱਲ ਜਾਂਦਾ ਹੈ ਬੰਦਾ ਔਨਲਾਈਨ ਸੇਲ ਪਰਚੇਸ ਕਰਦਾ ਰਹਿੰਦਾ ਫੇਿਰ
ਤੁਸੀਂ ਆ ਦੱਸੋ ਮੈਂ ਤੁਹਾਡੇ ਕੋਲੋਂ ਇੱਕ ਹੋਰ ਗੱਲ ਪੁੱਛਣੀ ਹੈ ਜਿਵੇਂ ਮੈਂ ਹੈਗਾ ਮੈਨੂੰ ਕੋਈ ਚੀਜ਼ ਪਸੰਦ ਆਗੀ ਔਨਲਾਈਨ ਮੈਂ ਵੀਡੀਓ ਵੇਖ ਰਿਹਾ ਸੀ ਤੇ ਮੈਨੂੰ ਓਨਲਾਈਨ ਪਸੰਦ ਆ ਗਈ ਉਹ ਚੀਜ਼ ਉਹ ਮਿਲਦੀ ਹੈ ਉਹ ਮਿਲਦੀ ਹੈ ਲੁਧਿਆਣੇ ਯਾ ਫਿਰ ਇੱਧਰ ਕਿਧਰ ਹੀ ਤੇ ਉਹ ਮੈਂ ਮੰਗਾਈ ਉਹ ਜਦ ਮੰਗਾ ਰਿਹਾ ਸੀ ਫੋਨ ਤੇ ਉਹ ਕਹਿ ਰਹੇ ਬਈ ਪਹਿਲੇ ਤੁਸੀਂ ਪੇਮੈਂਟ ਕਰੋ ਉਸ ਤੋਂ ਬਾਅਦ ਤੁਹਾਡੇ ਕੋਲ ਚੀਜ਼ ਪਹੁੰਚੇਗੀ ਹੁਣ ਮੈਂ ਹੁਣ ਤੁਸੀਂ ਦੱਸੋ ਬਈ ਪੇਮੈਂਟ ਕਰਾਂ ਨਾ ਕਰਾਂ ਕੀ ਪਤਾ ਪਹੁੰਚੇ ਨਾ ਪਹੁੰਚ
ਹਾਂ ਇਹ ਵੀ ਗੱਲ ਹੁਣ ਤੁਸੀਂ ਹੁਣ ਤੁਸੀਂ ਆ ਦੇਖ ਸਕਦੇ ਹੋ ਤੁਸੀਂ ਸਿਰਫ ਟਰਸਟਡ ਐਪ ਤੇ ਦੇਖ ਸਕਦੇ ਹੋ
ਅਗਰ ਤੁਹਾਨੂੰ ਟਰਸਟਡ ਐਪ ਲੱਗਦਾ ਹੈ ਕਈਆਂ ਕੋਲੋਂ ਸੁਣਿਆ ਕਿ ਚੀਜ਼
ਐਪ ਨੀ ਆ ਕੋਈ ਉਹ ਸਿਰਫ ਜਿਵੇਂ ਵੀਡੀਓ ਪਾਉਂਦੇ ਨੇ ਆਪਣੇ ਥੱਲਾ ਨੰਬਰ ਦਿੰਦੇ ਨੇ ਥੱਲੇ
ਨਹੀਂ ਫੇਿਰ ਤੋਂ ਦੇਖੋ ਫਰੋਡ ਹੋ ਜਾਂਦਾ ਨਾ ਕਈ ਵਾਰ ਹੁਣ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ ਅੱਜ ਕੱਲ ਦੇ ਜ਼ਮਾਨੇ ਚ ਤੁਸੀਂ ਪੈਸੇ ਪਾ ਦੋ ਹਜ਼ਾਰ ਦੋ ਯਾਰ ਜਿੰਨੇ ਦੀ ਤੁਹਾਡਾ ਪ੍ਰੋਡਕਟ ਤੇ ਪ੍ਰੋਡਕਟ ਪਹੂਚੇ ਨਾ ਉਹ ਫਰੋਡ ਤਾਂ ਹੋਣ ਦੀ ਜਿੰਮੇਵਾਰੀ ਫਿਰ ਕੌਣ ਲੈਂਦਾ ਹੈ ਕੋਈ ਵੀ ਨਹੀਂ ਲੈਂਦਾ ਫਰੋਡ ਤਾਂ ਹੋਏਗਾ ਹੀ ਹੋਏਗਾ ਫਿਰ ੳਦੇ ਚ ਅਗਰ ਤੁਸੀਂ ਕਿਸੀ ਐਪ ਤੋਂ ਮੰਗਵਾ ਰਹੇ ਹੋ ਕਿਸੀ ਟਰਸਟਡ ਐਪ ਤੋਂ ਮੰਗਵਾ ਰਹੋ ਹੋ ਤੁਸੀਂ ਵੇਖਿਆ ਕਿ ਲੋਕ ਮੰਗਵਾਉਂਦੇ ਨੇ ਆ ਜਾਂਦਾ ਭਾਵੇਂ ਅਡਵਾਂਸ ਪੇਮੈਂਟ ਵੀ ਲੈ ਲੈਂਦੇ ਨੇ ਉਹ ਉਹ ਐਪ ਤੋਂ ਫਿਰ ਫਾਇਦਾ ਹੈ ਉਹ ਐਪ ਤੋਂ ਫਰੋਡ ਬਹੁਤ ਘੱਟ ਹੁੰਦੇ ਨੇ ਫਿਰ ਬੰਦਾ ਹਫਤੇ ਦਾ ਟਾਈਮ ਦੇ ਕੇ ਮਹੀਨੇ ਬਾਅਦ ਵੀ ਆ ਜਾਏ ਚਲੋ ਕੋਈ ਗੱਲ ਨਹੀਂ ਟਰਸਟਡ ਐਪ ਤੇ ਹੈਗਾ ਘੱਟੋ ਘਟ
ਬੰਦੇ ਹੈ ਬੰਦੇ ਹੈ ਅੱਜ ਕੱਲ੍ਹ ਦੇਖਦੇ ਨੇ ਕਿ ਇੰਟਰਸਟਿਡ ਹੈ ਜਾਂ ਨਹੀਂ
ਤੁਸੀਂ ਇਹ ਲੈਲਓ ਜਿਵੇਂ ਇੰਸਟਾਗ੍ਰਾਮ ਹੋ ਗਿਆ ਯੂਟਿਊਬ ਹੋ ਗਿਆ ਅੱਜ ਕੱਲ ਦੇ ਜਿਵੇਂ ਮਸ਼ਹੂਰ ਬੋਡੀ ਬਿਲਡਰ ਵਗੈਰਾ ਹੈਗੇ ਨੇ ਉਹ ਆਪਣੀ ਐਡ ਦਿੰਦੇ ਨੇ ਆਪਣੇ ਪ੍ਰੋਡਕਟ ਆਪਣੇ ਪ੍ਰੋਡਕਟ ਦੀ ਨਹੀ ਮਤਲਬ ਦੂਜੇ ਕੰਮ ਦੇ ਪ੍ਰੋਡਕਟ ਦੀ ਜਿਵੇਂ ਕਰੀਟੀਨ ਹੋ ਗਿਆ ਪ੍ਰੋਟੀਨ ਹੋ ਗਿਆ ਏਦੀ ਐਡ ਦੇਣਗੇ ਠੀਕ ਹੈ ਤੇ ਉਹਨਾਂ ਨੇ ਤੇ ਆਪਣੇ ਪੈਸੇ ਵੇਖ ਨਾ ਬਈ ਕੀ ਪੈਸੇ ਮਿਲਦੇ ਪਏ ਨੇ ਮੈਨੂੰ ਇਹਲੀ ਕੰਪਨੀ ਤੋਂ ਓਨੇ ਐ ਥੋੜ੍ਹਾ ਨਾ ਵੇਖਣਾ ਬਈ ਏਨਾ ਪ੍ਰੋਡਕਟ ਨਾ ਲੱਗੇ ਕਿ ਬੰਦੇ ਨੂੰ ਕਿੰਨਾ ਨੁਕਸਾਨ ਹੋ ਰਿਆ
ਤੇ ਫੇਰ ਬੰਦਾ ਦੇਖ ਕੇ ਲੈਂਦਾ ਨਾ ਪ੍ਰੋਡਕਟ। ਹੁਣ ਤੁਸੀਂ ਦੇਖ ਸਕਦੇ ਹੋ ਸੋਸ਼ਲ ਉਹਨਾਂ ਨੇ ਤਾਂ ਦੇਖ ਸੋਸ਼ਲ ਮੀਡੀਆ ਤੇ ਆਪਣੀ ਐਡਵਰਟਾਈਜ਼ ਕਰਨੀ ਐ ਆਪਣੀ ਪ੍ਰੋਡਕਟ ਨੂੰ, ਤੇ ਹੁਣ ਸਾਮਣੇ ਅਲਾ ਬੰਦਾ ਆਪ ਈ ਦੇਖ ਕੇ ਲਏ ਨਾ ਉਹ ਚੀਜ਼ ਨਾਲ ਨੁਕਸਾਨ ਹੋ ਰਿਆ ਯਾ ਫ਼ਾਇਦਾ ਹੋ ਰਿਆ। ਖਾਣ ਖਾ ਕੇ ਨੁਕਸਾਨ ਹੋਏਗਾ ਮੈਨੂੰ ਜਾਂ ਫ਼ਾਇਦਾ ਹੋਏਗਾ।
ਨਈ ਉਹ ਤਾਂ ਉਈਓ ਦੱਸਣਗੇ ਨਾ ਬਈ ਉਹ ਉਹ ਆਪਣੇ ਆਪ ਈ ਅਪਣੇ ਐਡ ਦਿੰਦੇ ਨੇ ਬਈ ਸਾਡੀ ਚੀਜ਼ ਵਧੀਆ ਹੈਗੀ ਏ ਲਓ।ਇਹ ਕਰੋ, ਉਹ ਕਰੋ।
ਨਈ ਤੁਸੀਂ ਅੱਜ ਕੱਲ੍ਹ ਜਿਵੇਂ ਉਈਓ ਪ੍ਰੋਡਕਟ ਜੇੜਾ ਵੀ ਹੈਗਾ ਤੁਸੀਂ ਜੇੜਾ ਵੀ ਤੁਆਨੂੰ ਪਸੰਦ ਆਇਆ। ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਜਿੱਧਰੇ ਵੀ ਤੁਸੀਂ ਵੇਖਿਆ ਤੁਸੀਂ ਗੂਗਲ ਤੇ ਸਰਚ ਮਾਰ ਕੇ ਉਦਾ ਪੂਰਾ ਮਤਲਬ ਬਾਇਓਡਾਟਾ ਕੱਢ ਸਕਦੇ ਓ ਕਿ ਪ੍ਰੋਡਕਟ ਖਾਣ ਲਈ ਸਈ ਹੈ, ਤੁਆਡੀ ਏਜ ਦੇ ਅਨੁਸਾਰ ਜਾ ਕੋਈ ਵੀ ਚੀਜ਼ ਹੋਗੀ।
ਸਈ ਗੱਲ ਐ ਜੀ, ਸਈ ਕਿਐ । ਹੁਣ ਮੈਨੂੰ ਐਦੀ ਸੋਸ਼ਲ ਮੀਡੀਆ ਦੀ ਸਭ ਤੋਂ ਗੰਦੀ ਚੀਜ ਐ ਵੀ ਲੱਗੀ ਐ, ਜਿਵੇਂ ਤੁਸੀਂ ਤੁਆਨੂੰ ਤੁਆਡੇ ਕੋਲ ਫੋਨ ਆਏਗਾ। ਫੋਨ ਲਾ ਕੇ ਕਹਿਣਗੇ ਬਈ ਓ ਟੀ ਪੀ ਦੇ ਦੋ, ਤਾਡਾ ਬੈਂਕ ਅਕਾਂਟ ਫਰੀਜ਼ ਹੋਜੇਗਾ, ਸੀਲ ਹੋਜੇਗਾ। ਉਹ ਫਟਾਫਟ ਓ ਟੀ ਪੀ ਦੇ ਦਿੰਦੇ ਨੇ, ਤੇ ਤਾਡਾ ਅ ਬੈਂਕ ਅਕਾਊਂਟ ਖਾਲੀ ਹੋ ਜਾਂਦਾ। ਸਕੈਮ ਬੜੇ ਹੋ ਰਏ ਨੇ, ਅੱਜ ਕੱਲ੍ਹ ਇਹੋ ਜੇ ।
ਨਈ ਉਹ ਤਾਂ ਫੇਰ ਦੇਖੋ ਜੀ ਸੈਲਫ ਡਿਪੈਂਡੈਂਟ ਹੋਣਾ ਪੈਂਦਾ ਬੰਦੇ ਨੂੰ, ਅੱਜ- ਕੱਲ ਦੇਖ ਸਕਦੇ ਹੋ ਜਿਵੇਂ ਛੋਟੇ ਬੱਚੇ ਹੋਗੇ, ਤੇ ਬਜ਼ੁਰਗ ਲੋਕ ਹੋਗੇ, ਐ ਥੋੜੇ ਸੈਲਫ ਡਿਪੈਂਡਟ ਘੱਟ ਨੇ। ਤੇ ਜਿਹੜੇ ਵਿਚਕਾਰ ਹੈਗੇ ਨੇ, ਉਹ ਥੋੜ੍ਹੇ ਸੈਲਫ ਡਿਪੈਂਡੈਂਟ ਹੈਗੇ ਨੇ, ਉਹ ਨੀ ਦਿੰਦੇ ਏਨੀ ਜਲਦੀ ਓ ਟੀ ਪੀ, ਤੇ ਜਿਹੜੇ ਬਜ਼ੁਰਗ ਤੇ ਬੱਚੇ ਹੈਗੇ ਨੇ ਐ ਗੱਲਾਂ ਚ ਆ ਕੇ ਆਪਣਾ ਓਟੀਪੀ ਵਗੈਰਾ ਸ਼ੇਅਰ ਕਰ ਦਿੰਦੇ ਨੇ। ਏਨਾ ਨੂੰ ਥੋੜ੍ਹਾ ਮਤਲਬ ਕਿ ਮਾਇਡ ਸੈਟ ਏਨਾ ਦਾ ਇੰਨਾ ਵਧੀਆ ਨੀ ਐ ਨਾ। ਮਤਲਬ ਗੱਲਾਂ ਵਿਚ ਆ ਜਾਂਦੇ ਨੇ, ਸਾਮਣੇ ਆਲੇ ਦੀ।
ਹਾਂਜੀ -ਹਾਂਜੀ, ਚਲੋ ਤੁਸੀਂ ਸਹੀ ਕਿਆ, ਤਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ। ਅੱਜ ਤੋਂ ਬਾਅਦ ਮੈਂ ਓਹੀ ਕਰਾਂਗਾ।
ਹਾਂਜੀ ਚਲੋ ਠੀਕ ਐ ਜੀ, ਭਾਜੀ ਸਸ ਰੀ ਕਾਲ ਜੀ।